ਕਾਲ ਜੀ।
ਹੈਲੋ ਜੀ। ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਓ?
ਵਧੀਆ। ਤੁਸੀ ਸੁਣਾਓ? ਇਸਕੀ ਵਾਜ਼ ਕੈਸੇ ਤੇਜ ਹੋਤੀ ਹੂੰ।
ਮੈਂ ਵੀ ਤੇਜ ਕਰਨ ਲੱਗੀ ਆਂ ਪਰ ਹੋ ਨੀ ਰੀ।
ਹਾਂ। ਸਲੋ ਆ ਰੀ ਐ ਨਾ ਅਵਾਜ਼।
ਹਾਂਜੀ। ਆਪਾਂ ਨੇ ਅ ਗੱਲ ਕਰਨੀ ਆ ਪਰ ਹਾਂ ਹਾਂ। ਤੇ ਅਸੀ ਅਸੀ ਇੱਕ ਦੂਜੇ ਨੂੰ
ਹੋਰ ਕੀ ਕਰਦੇ ਸੀ?
ਬਸ ਕੁਛ ਨੀ। ਏ ਮੁੰਡਾ ਮੇਰਾ ਗਾਣਾ ਸੁਣਦਾ ਪੇਆ ਸੀਗਾ।
ਤੇ, ਤੇ ਮੈਂ ਪੜਾਂਦੀ ਪਈ ਸੀ। ਪੜੇ ਨਹੀਂ ਰਿਹਾ, ਛੁੱਟੀਆਂ ਇਹਨਾਂ ਦੀ ਹੋਈਆ ਕੰਮ ਸਾਨੂੰ ਕਰਾਣਾ ਪੈ ਰਿਹਾ।
ਹਾਂ ਹ ਹਜੇ ਸਾਡੇ ਉਹ ਦਿਨ ਆਏ ਨੀ, ਜਦੋਂ ਹੁ ਕੇ ਸਾਡੀ ਵੀ ਵਾਟ ਲੱਗੂਗੀ। ਹਾਂ, ਹਜੇ ਤਾਂ ਓਦਾਂ ਦੀ ਵਾਟ ਲੱਗੀ ਹਈ ਹੈ।
ਸਹੀ ਐ।
ਹੂੰ
ਤੂੰ ਕਿੰਨੇ ਸਕੋਰ ਬਣਾਲੈ, ਇਹਦੇ ਤ?
ਮੈਂ ਯਾਰ, ਮੈਂ ਹਜੇ ਸਟਾਰਟਿੰਗ ਈ ਐ।
ਓਕੇ, ਤਨੂੰ ਨੇ ਈ ਦੱਸਿਆ ਸੀ?
ਹਾਂ, ਤਨੂੰ ਨੇ
ਮੇਰੇ'ਚ ਹਲੇ ਓਪਸ਼ਨ ਨਹੀਂ ਆਇਆ, ਕੌਲਿੰਗ ਆਲਾ।
ਅੱਛਾ ਔਪਸ਼ਨ ਨਹੀ ਆਇਆ, ਮੇਰੇ'ਚ ਆਗਿਆ, ਤੇ ਮੇਰੀ ਹਜੇ ਦੋ ਕੋਲਾਂ ਪਈਆਂ, ਤੇਰੀ ਤੀਜੀ ਕੋਲ ਐ, ਤੇ ਮੇਰੀ ਮੈਨੂੰ ਹੋਰ ਅਜੇ ਦੋ ਕੌਲਾਂ ਕਰਨੀਆਂ, ਉਹ ਸੋਚਰੀ ਆਂ, ਮੈਂ ਕਿਨੂੰ ਕਰਾਂ ਯਾਰ।
ਅੱਛਾ।
ਹੂੰ
ਓਕੇ, ਆਪਾ ਈ ਕਰ ਸ ਇੱਕ-ਦੂਜੇ ਨੂੰ, ਮੇਰਾ ਆਈ ਥਿੰਕ ਪਹਿਲੇ ਸੁਣਨ ਵਾਲਾ ਔਪਸ਼ਨ ਖੁੱਲੇਗਾ ਤਾਂ ਫਿਰ ਕਰਨ ਵਾਲਾ ਔਪਸ਼ਨ ਖੁੱਲੇਗਾ, ਕਿੰਨੀ ਕੌਲਾਂ ਸੁਣਨੀ ਪਏਂਗੀਆਂ ਪਹਿਲਾਂ?
ਇਹ ਨੀ ਮੈਨੂੰ ਪਤਾ, ਇਹ ਤਾਂ ਤੰਨੂ ਨੇ ਈ ਦੱਸਣਾ।
ਓਕੇ।
ਹੂੰ
ਡਨ ਪ੍ਰਭ ਤਿੰਨ ਕੋਸ਼ਚਨਸ, ਫੋਰਥ ਚੈਪਟਰ ਲਰਨ ਕਰੋ। ਹੋਰ ਸੁਣਾ?
ਹੋਰ ਵਧੀਆ, ਤੁਸੀ ਦੱਸੋ, ਕਿਵੇਂ ਚੱਲਦਾ?
ਵਧੀਆ, ਗਰਮੀ ਬਹੁਤ
ਅ ਗਰਮੀ ਬਹੁਤ ਪਈ ਹੋਈ ਆ।
ਜੀ ਆ।
ਇੱਥੇ ਤਾ ਬੋਤ ਗਰਮੀ ਐ।
ਹੂੰ, ਇੱਥੇ ਤਾ ਆਪ, ਬਾਰਿਸ਼ ਈ ਕੱਲ ਹੋਇਆ ਸਵੇਰੇ ਹਲ ਕੇ ਜੇ ਬੱਦਲ, ਫੇਰ ਧੁੱਪ ਨਿਕਲਗੀ, ਇੰਨੀ ਜ਼ਿਆਦਾ।
ਅੱਛਾ।
ਹਾਂ
ਇੱਥੇ ਤਾਂ ਇੰਨੀ ਅੱਗ ਪਈ ਏ ਨਾ, ਏਸੀ ਵੀ ਕੋਈ ਕੰਮ ਨੀ ਕਰ ਰਿਹਾ।
ਹਾਂ, ਰਾਤੀ ਸਾਨੂੰ ਵੀ ਲੱਗ ਰਿਹਾ ਸੀ, ਮੈਂ ਕਿਹਾ ਏਸੀ ਖ਼ਰਾਬ ਹੋਗਿਆ ਸਾਡਾ।
ਏਸੀ ਖਰਾਬ, ਏਸੀ ਖਰਾਬ ਨੀ ਹੋਇਆ ਉਹ ਗਰਮੀ, ਬਾਹਲੀ ਹੋਈ ਹੋਈ ਆ।
ਗਰਮੀ ਇੰਨੀ ਐ, ਸੱਚੀ ਗੱਲ ਆ, ਨਹੀਂ ਤਾਂ ਪਿਛਲੇ ਮੰਥ ਤੱਕ ਤਾਂ, ਅਸੀਂ ਉੱਪਰ ਕੰਬਲ ਲੈ ਰਹੇ ਸੀ। ਬਟ ਹੁਣ ਤਾਂ ਕੰਬਲ ਵੀ ਛੱਡ, ਚੱਦਰ ਵੀ ਨਹੀਂ ਲਈ ਜਾਰੀ।
ਹਾਂ, ਮੱਛਰਾਂ ਕਰਕੇ ਲੈਣੀ ਪੈਂਦੀ ਏ, ਨਹੀਂ ਤਾਂ, ਉਹ ਤਾਂ
ਨਹੀਂ ਤਾਂ ਲੋੜ ਨਹੀਂ, ਇਹਦੀ ਤੇ ਅਵਾਜ਼ ਬਹੁਤ ਘੱਟ ਆ।
ਹਾਂ ਮੈਨੂੰ ਵੀ ਲੱਗ ਰਿਹਾ
ਹਨ ਨਾ
ਹੁੰ ਸ਼ਾਇਦ ਮੇਰੀ ਬੈਕ ਬੈਕਗਰਾਊਂਡ ਮਿਊਜਿਕ ਜ਼ਿਆਦਾ ਹੈ
ਇੱਕ ਸੈਕਿੰਡ ਸੈਟਿੰਗ ਵਾਲਾ ਓਸ਼ਨ ਤਾਂ ਆ ਰਿਹਾ ਸੀ ਬਟ ਹੈ ਨਹੀਂ ਓਸ਼ਨ ਹੈਲੋ
ਹੈਲੋ
ਹਾਂਜੀ
ਆ ਗਈ ਆਵਾਜ਼ ਹੁਣ
ਹਾਂ ਹੁਣ ਆਈ
ਠੀਕ ਹੈ
ਪਰਬ ਛੇਤੀ ਕਰਲੇ ਲਾਂ ਟੇਬਲਸ ਲਿਖ ਕੇ ਦਿਖਾਓ ਹਾਂ
ਤਾਡਾ ਮੁੰਡਾ ਵੀ ਹੈਗਾ ਇੱਕ
ਹਾਂਜੀ
ਅੱਛਾ -ਅੱਛਾ, ਅੱਛਾ ਠੀਕ ਹੈ
ਕੰਮ ਕਰਨਾ ਔਖਾ ਪੈ ਗੇਆਂ ਅਨੂੰ ਸੈਕਿੰਡ ਕਲਾਸਟ
ਅੱਛਾ -ਅੱਛਾ ਵਧੀਆ ਗੱਲ ਹੈ,
ਹੋਰ -ਹੋਰ ਸੁਣਾਓ ਨਾ ਵੀ ਤਾਜ਼ੀ ਕੁਛ
ਬਸ ਮੈਂ ਸੋਚਦੀ ਸੀ ਮੈਂ ਕਿਹਾ ਪਹਿਲਾਂ ਕੋਲ ਕਰ ਲਾਂ ਫੇਰ ਬਾਅਦ ਚ ਕੰਮ ਕਰਾਂਗੀ ਰਸੋਈ ਦਾ
ਹਾਂ ਸਵੇਰੇ ਟੈਮ ਹੀ ਨਹੀਂ ਮਿਲਿਆ ਤੇ ਤੁਸੀਂ ਕਿਹਾ ਸੀ ਤਾਂ ਕੋਲ ਕਰਨ ਵਾਸਤੇ ਰਾਤੀ ਆਪਾਂ ਸੂਤਤੇ ਪੈ ਗਏ ਸੀ ਛੇਤੀ
ਅੱਛਾ -ਅੱਛਾ
ਮੈਂ ਕੱਲ ਤੋਂ ਹੁੰ ਤਬੀਅਤ ਜੀਨੀ ਠੀਕ ਮੈਂ ਦਵਾਈ ਲੈ ਕੇ ਆਈ ਤਾਂ ਫੀਵਰ ਵੀ ਹੋ ਰਿਹਾ ਸੀ ਨਾਲੇ ਬੀ ਪੀ ਵੀ ਡਾਊਨ ਚਹਾ ਲੱਗਦਾ ਇਸ ਕਰਕੇ ਪਤਾ ਨੀ ਮੈਂ ਵੀ ਗਰਮੀ ਕਰਕੇ ਹੋ ਰਿਹਾ ਹੋਏਗਾ
ਹਾਂ ਕਹਿ ਸਕਦੇ ਹਾਂ
ਹਾਂ
ਟੈਸਟ ਕੀਤਾ
ਨਾ ਹਜੇ ਤਾਂ ਨਹੀਂ ਅੱਜ ਦੁਬਾਰਾ ਦਵਾਈ ਲੈ ਕੇ ਆਵਾਂਗੇ ਫੇਰ ਬੀ ਪੀ, ਫੀਵਰ ਹੋਰ ਹੈ ਨਾ ਫੀਵਰ ਤੇ ਬੀਪੀ ਲੋ ਲੱਗ ਰਿਹਾ ਸੀ
ਪ੍ਰੈਗਨੈਂਸੀ ਤਾਂ ਨੀ ਹੈ,
ਨਹੀਂ -ਨਹੀਂ
ਅੱਛਾ,
ਫੀਵਰ ਕੀ ਵਜੇ ਸੇ ਔਰ ਅਭੀ ਤਾਂ ਹਾਲ ਹੀ ਤਾਂ ਪੀਰੀਡਸ ਠੀਕ ਹੋਏ ਸੀ
ਅੱਛਾ -ਅੱਛਾ ਮੇਰਾ ਵੀ ਬਸ ਕੱਲ ਦਾ ਕੱਲ ਲਾਸਟ ਦਿਨ ਸੀਗਾ
ਅੱਛਾ
ਅੱਜ ਕੱਲ ਠੀਕ ਹੋਈ ਮੈਂ ਹੁੰ
ਇੱਕ ਸਕਿੰਡ ਪਰਬ ਪਾਚਵ ਚੈਪਟਰ ਜਲਦੀ ਸੇ ਲੈਂਰਨ ਕਰ ਲੇ ਨਹੀਂ ਤੋਂ ਪਿਟਾਈ ਹੋਗੀ ਜਲਦੀ ਮੈਂ ਸੁਣੂਗੀ ਹਾਂਜੀ ਹੋਰ ਸੁਣਾਓ
ਆਹ ਬੈਠੋ ਗਾਣੇ ਦੇਖੋ ਗਾਣੇ ਦੇਖੋ ਆਪ ਬ ਆਪ ਬ ਨਹੀਂ ਆਪਟ ਗੂਬਲ ਗੂਬਲ ਬੁਬਲ ਹਾਂਜੀ। ਇਹਨੂੰ ਫੋਨ ਦੇ ਗਿਆ ਕਹਿੰਦਾ ਫੋਨ ਦੇ ਦੇ ਬਸ ਹੁਣ ਹਮ ਹ।
ਇਹਦੇ 'ਚ ਬਾਅਦ 'ਚ ਟਾਸਕ ਵੀ ਆਉਣਗੇ ਕਿ ਅਸੀਂ ਜੋ ਗੱਲਾਂ ਕੀਤੀਆਂ ਉਹਨੂੰ ਸੋਲਵ ਕਰੋ?
ਹਾਂ।
ਹਮ ਤੁਸੀਂ ਕਿੱਥ ਹੋ ਸੋਲਵ?
ਹਜੇ ਤਾਂ ਮੈਂ ਸਟਾਰਟਿੰਗ ਹ ਹਜੇ ਤਾਂ ਮੈਨੂੰ ਇੱਕ ਟਾਸਕ ਮਿਲਿਆ ਕਿ ਮੈਂ ਕਾਲ ਕਰਨੀ ਹੈ।
ਓਕੇ।
ਹਾਂਜੀ ਹਾਂਜੀ ਪੰਜ ਕੋਲਾਂ ਦਾ ਟਾਸਕ। ਜਿੱਥੇ ਚੈਟ ਹੁੰਦੀ ਹੈ ਨਾ
ਹਮ
ਮਤਲਬ ਉਹ ਕਲਿੱਕ ਕਰਕੇ ਕਲਿੰਗ ਦਾ ਓਸ਼ਨ ਸ਼ੋਅ ਹੋ ਜਾਊਗਾ।
ਓਕੇ ਐਕਚੁਲੀ ਮੇਰੇ ਇਸ ਫ਼ੋਨ 'ਚ ਸਿਮ ਨਹੀਂ ਹੈਗਾ ਨਾ ਇਹ ਉਹ ਐਂਡਰਾੋਇਡ ਫੋਨ ਹੈ ਉਹ ਕਿਉਂਕਿ ਐਪਲ 'ਚ ਤਾਂ ਹੈ ਨਹੀਂ ਇਹ ਵਾਲਲਾ
ਹਾਂ ਐਪਲ ਚ ਹੋ ਨਹੀਂ ਰਿਹਾ ਡਾਊਨਲੋਡ।
ਹਾਂ।
ਹਮ ਹਮ
ਇਸ ਕਰਕੇ ਵੀ ਹਮ
ਐਂਡਰੋਇਡ ਚ ਹੀ ਹੋ ਰਿਹਾ ੲਹ।
ਐਂਡਰੋਡ ਚ ਹੀ ਹੋ ਰਿਆ।
ਹਮ
ਤਾਡੇ ਕੋਲ ਕਿੰਨੇ ਪੈਸੇ ਆ ਗਏ ਇਹਦੇ ਚ?
ਹਜੇ ਤਾਂ ਇਹ ਹਜੇ ਹਜੇ ਕੁਛ ਨਹੀਂ ਆਇਆ।
ਅੱਛਾ ਪਹਿਲੇ ਕੋਲਾਂ ਟਾਸਕ ਕੰਪਲੀਟ ਹੋਣ ਗਿਆ ਤਾਂਆਉਣਗੇ।
ਫੇਰ ਆਣ ਗਿਆ ਪਤਾ ਨਹੀ ਹੋਊਗਾ ਕਿ ਨਹੀਂ।
ਹਮਮਮ
ਹਮਮ ਕਵਾ
ਹੋ ਦਸ ਮਿੰਟ ਕਰਨੀੇ ਪੂਰੀ ਗੱਲ ਕਿ ਪਹਿਲਾਂ ਵੀ ਕੱਟ ਹੋ ਸਕਦੀ ਹੈ? ਆਪੇ ਕੱਟ ਹੋਏਗੀ ਕਿ ਅ
ਦਸ ਮਿੰਟ ਕਰਕੇ ਫਿਰ ਕਟਦੋ।
ਅੱਛਾ ਆਪੇ ਕੱਟ ਹੋ ਅ
ਆਪੇ ਨੀ
ਹਾਂ ਮਤਲਬ ਖੁਦ ਕਰਨੀ ਪਏਗੀ ਕੱਟ। ਸਹੀ ਆ।
ਇਹ ਤਾਂ ਹੈ ਹੋਰ ਘੁੰਮਣ ਦਾ ਪਲੈਨ ਨੀ ਬਣਾਇਆ ਕਿਤੇ?
ਨਾਇੱਕ ਦਿਨ ਕੀਤੀ ਸੀ ਮੈਂ ਵਾਸ਼ੂ ਨੂੰ ਕਾਲ
ਹਮ
ਹਾਂ ਤੇ ਘਰੇ ਹੀ ਸੀ ਉਹ ਫੇਰ ਮਾਸੀ ਦੇ ਨਾਲ ਗੱਲ ਕਰਾਈ ਉਹਨੇ।
ਅੱਛਾ।
ਹਾਂ ਕਹਿ ਰਿਹਾ ਹ ਅੱਜ ਮੈਂ ਜਲਦੀ ਆ ਗਿਆ ਸੀ ਘਰ।
ਹਮ ਹਮ।
ਹਮ ਤਦ ਮੈਂ ਘਰ ਗਈ ਹੋਈ ਸੀ ਤ
ਹਮ ਅੱਛਾ ਅੱਛਾ ਅੱਛਾ ਅੱਛਾ। ਮੈਂ ਵੀ ਕਿਹਾ ਸੀ ਉਹਨੂੰ ਕਿ ਬ ਚੱਲਣਾ ਕਿਤੇ
ਹਾਂ ਯਸ਼ੂ ਦਾ ਆਇਆ ਸੀ ਸਗੋਂ। ਹੋਲ ਯਸ਼ੂ ਕੈ ਰਏ ਸੀ, ਮੈਂ ਚਕਰਾਤਾ ਜਾ ਰਿਆ, ਤੁਸੀਂ ਜਾਣਾ ਤਾਂ ਚੱਲੋ।
ਫੇਰ?
ਫੇਰ ਪਰਾਂ ਓ ਤਾਂ ਦੋਸਤਾਂ ਨਾਲ ਜਾ ਰਿਆ ਸੀ ਆਪਣੇ।
ਹਾਂ।
ਫੇਰ ਏਦਾਂ ਤਾਂ ਓਪਰਾ ਜਾ ਲੱਗਦਾ।
ਹਾਂ ਦੋਸਤਾਂ ਨਾਲ, ਏ ਹੋਵੇ ਨਾ ਸਾਰੇ ਕਜ਼ਨਜ਼-ਕਜ਼ਨਜ਼ ਹੋਣ।
ਹਾਂ ਕਜ਼ਨਜ਼ ਹੋਣ ਸਾਰੇ ਫਿਰ ਟਰੈਵਲਰ ਬੁੱਕ ਹੋ ਜੇ ਤਾਂ ਤਾਂ ਠੀਕ ਐ ਪਰ ਸਾਰੇ ਬਣਾਦੇ ਈ ਨੀ ਪਲੈਨ।
ਹਾਂ ਫਿਰ ਸਾਰੇ ਮੁੰਡੇ ਓਦੇ ਨਾਲ ਮੁੰਡੇ ਹੋਣਗੇ ਸਾਰੇ ਫੇਰ ਆਪਾਂ ਕੀ ਕਰਨਾ ਓਦੇ ਨਾਲ।
ਹਾਂ।
ਹੂੰ।
ਏ ਤਾਂ ਹੈ।
ਕਿੰਨੀ ਕ ਛੁੱਟੀਆਂ ਰੈ ਗਈ?
ਬਸ ਇੱਕ ਨੂੰ ਜਾਣਾ ਆਪਾਂ ਸਕੂਲ।
ਫਿਰ ਤਾਂ ਨੀ ਬਨ ਸਕਦਾ ਹੁਣ ਪਲੈਨ।
ਹੂੰ ਨਈਂ ਵਿੱਚ ਚ ਬਣਾ ਲੋ, ਫਿਰ ਮੈਂ ਲੈ ਲਾਂਗੀ ਛੁੱਟੀਆਂ ਔਫ। ਤਾਂ ਓ ਤਾਂ ਕੋਈ ਚੱਕਰ ਨਈਂ, ਏਨਾਂ ਨਿਆਣੇਆਂ ਦੇ ਤਾਂ ਛੇ ਨੂੰ ਖੁੱਲਣੇ।
ਅੱਛਾ, ਹਾਂ ਛੇ ਤੋਂ ਪੈਲਾਂ ਕਰ ਸਕਦੇ ਐ।
ਹਾਂ ਛੇ ਤੋਂ ਪੈਲਾਂ ਕਰਲੋ, ਹਜੇ ਤਾਂ ਪਿਆ ਇੱਕ ਹਫਤਾ।
ਹੂੰ, ਕੰਨੂੰ ਵੀ ਚੱਲ ਜਾਏਗੀ।
ਹਾਂ ਚੱਲ ਪਏਗੀ ਓ ਵੀ।
ਹਨਾ ਏਥੇ ਈ ਆਂ।
ਹਾਂ ਹਜੇ ਤਾਂ ਏਥੇ ਈ ਐ ਓ।
ਹੂੰ ਰਊਗੀ?
ਮੰਮੀ ਔਰ ਗਏ ਹੋਏ ਸੀ ਡੇਰਾ ਵਸੀ, ਓਥੇ ਓ ਫੁਫਾ ਜੀ ਐ। ਕੋਈ ਓਨਾਂ ਦੀ ਡੈਥ ਹੋਈ ਸੀ ਤਾਂ ਓਨਾਂ ਦੀ ਬਰਸੀ ਸੀ ਅੱਜ।
ਅੱਛਾ-ਅੱਛਾ।
ਹੂੰ ਬਸ ਵਾਪਸੀ ਚ ਨੇ ਔਂਦੇ।
ਓਕੇ-ਓਕੇ।
ਹੂੰ।
ਫਿਰ ਤਾਂ ਫੇ ਫਿਰ ਮੈਂ ਕਰਦੀ ਆਂ ਆਸ਼ੂ ਨਾਲ ਗੱਲ ਨਾ ਅੱਜ।
ਹਾਂ ਗੱਲ ਕਰ ਲਈ ਇੱਕ ਵਾਰੀ ਫੇਰ ਦੱਸਦੀ ਕੈ ਅ ਕੋਲ ਦਾ ਈ ਬਣਾ ਲਓ ਓਥੇ ਈ ਨਹਾਣ ਤੋਂ ਉੱਪਰੋਂ। ਚਕਰਾਤਾ ਏ ਅ ਹ ਹਰੀਪੁਰ ਧਾਰ ਦਾ।
ਹਾਂ ਹਰੀਪੁਰ ਦਾਰ ਅਪਣਾ ਲੋ। ਯਾ ਕਿਤੇ ਹੋਰ ਦਾ ਮੈਂ ਓਨੂੰ ਕਿਹਾ ਸੀ ਮੈਂ ਕਿਆ ਯਾ ਤਾਂ ਇੱਥੇ ਦੇ ਬਣਾ ਲਏ ਯਾ ਫਿਰ ਸ਼ਿਮਲਾ ਦਾ ਬਣਾ ਲਏ।
ਹਾਂ ਸ਼ਿਮਲਾ ਵੀ ਚੰਗਾ ਏ ਸ਼ਿਮਲਾ ਵੀ। ਸਾਰੇ ਕੱਠੇ ਹੋ ਕੇ ਜਾ ਸਕਦੇ ਆ ਇੱਕ ਜਗਾ ਓ ਕਰ ਲਓ ਨਾ ਜਿੱਥੇ ਸਾਰੇ ਕੱਠੇ ਹੋ ਜਾਣ।
ਹਾਂ ਕੋਈ ਇੱਕ ਡੈਸਟੀਨੇਸ਼ਨ ਰੱਖ ਲੋ ਨਾ ਕਿ ਬਈ ਏਥੇ ਸਾਰੇਆਂ ਨੇ ਮਿਲ
ਹਾਂ ਬਈ ਇੱਥੇ ਸਾਰੇਆਂ ਨੇ ਮਿਲਣਾ ਫਿਰ ਓਥੇ ਟਰੈਵਲਰ ਕਰ ਲੋ ਜਾਂ ਟ੍ਰੇਨ ਕਰ ਲੋ ਜਿੱਦਾਂ ਕਾਲਕਾ ਕੱਠੇ ਹੋ ਜੋ।
ਸਈ ਗੱਲ ਐ ਕਾਲਕਾ ਟ੍ਰੇਨ ਚੋ ਚੱਲ ਜੋ।
ਹਾਂ ਕਾਲਕਾ ਜਰਾ ਟ੍ਰੇਨ ਚ ਜਾ ਸਕਦੇ ਆਂ, ਟ੍ਰੇਨ ਦਾ ਸਫਰ ਵੀ ਹੋ ਜੂਗਾ ਓ ਵਦੀਆ ਵੀ ਰਏਗਾ।
ਹੂੰ। ਇੰਜੋਏ ਵੀ ਹੋਜੂਗਾ ਬੱਚੇਆਂ ਦਾ, ਹਾਂਜੀ-ਹਾਂਜੀ।
ਹੂੰ।
ਪਰ ਓ ਮੰਨੇ ਤਾਂ ਹੀ ਤਾਂ ਕੈਂਦਾ ਹੁਣੇ ਤਾਂ ਮੈਂ ਜਾ ਕੇ ਆਇਆਂ ਰਾਮਪੁਰ ਗਿਆ ਸੀ ਓ।
ਹਾਂ।
ਮੈਂ ਕਿਹਾ ਉੱਥੇ ਤੇ ਹੋਮ ਟਾਊਨ ਹੈ।
ਉਹ ਤਾਂ ਹੈ ਹੀ।
ਹਮ।
ਹੁਣ ਹੋ ਰਹੀ ਆ ਉਹਦੀ ਉਹਦੇ ਨਾਲ ਕੁੜੀ ਨਾਲ ਗੱਲ ਕਿ ਨਹੀਂ।
ਪਤਾ ਨੀ ਇਹ ਨੀ ਮੈਂ ਪੁੱਛਦੀ ਉਹਨੂੰ।
ਹਾਂ ਮੈਂ ਤਾਂ ਆਪ ਨੀ ਪੁੱਛਦੀ ਥੋੜ੍ਹਾ ਓਕਡ ਚ ਲੱਗਦਾ ਨਾ ਇਸ ਕਰਕੇ।
ਹਾਂ ਫ਼ਿਰ ਮੈਂ ਕਿਹਾ ਛੱਡ ਮੈਂ ਪੁੱਛਣਾ ਹੀ ਨਹੀਂ।
ਅੋਦੀ ਵਿ ਕੋਾਲ ਆਈ ਸੀ ਉਧਨ ਮੈਂ ਪਰ ਉਹਨੂੰ ਵੀ ਨੇ ਪੁੱਛੀ ਕਿ ਹਾਂ। ਵੀ ਤੇਰੀ ਕੀ ਗੱਲ ਹੋਈ ਕੀ ਬਣਿਆ ਕਿਉਂਕਿ। ਜੇ ਪਹਿਲਾਂ ਉਹ ਸ਼ੁਰੂ ਕਰਨ ਤਾਂ ਤਾਂ ਫਿਰ ਆਪ।
ਹਾਂ ਤਾਂ ਹੀ ਆਪਾਂ ਨੂੰ ਸ਼ੁਰੂ। ਫੇਿਰ ਸਾਨੂੰ ਫੇਿਰ ਏਦਾਂ ਲੱਗਦਾ ਕਿ ਬਈ ਨਹੀਂ ਠੀਕ ਨੀ ਹੈਗਾ।
ਹਾਂ। ਠੀਕ ਨਹੀਂ ਹੈ ਗਾ।
ਹਮ। ਠੀਕ ਹੈ ਦੱਸੂਗਾ ਆਪ ਦੱਸ ਦੂਗਾ ਮੈਂ ਨਹੀਂ ਪੁੱਛਦੀ।
ਹਾਂ ਪਰ ਉਹਨੇ ਨੀ ਕਰਨੀ ਏਦਾਂ ਗੱਲ।
ਨਹੀਂ ਕਰਨਗੇ ਠੀਕ ਹੈ ਯਾਰ ਆਪਾਂ ਵੀ ਕੀ ਕਰਨਾ।
ਮੈਨੂੰ ਨੀ ਲੱਗ ਰਿਹਾ ਹੁਣ ਉੱਥੇ ਹੀ ਹੋਣਗੇ ਉਹਦੀ।
ਨਹੀਂ ਕਿਤੇ ਹੋਰ ਹੀ ਹੋਊਗੇ।
ਹਾਂ ਮੈਨੂੰ ਲੱਗਦਾ ਹੈ ਕੇ। ਪਹਿਲੇ ਤਾਂ ਯਸ਼ੀ ਵਾਲੀ ਵੀ ਬਣ ਰਹੀ ਸੀ ਗੱਲ ਬਟ ਹੁਣ ਤਾਂ ਉਹਦੀ ਵੀ ਗੱਲ। ਟੁੱਟੀ ਜਿਹੀ ਸਮਝੋ।
ਹਾਂ ਉਹ ਤਾਂ ਹੈ ਆ ਉਹ ਉਦੋਂ ਹੀ ਕਹਿ ਰਹੇ ਸੀਗੇ ਬਈ ਮਤਲਬ ਚੁੰਨੀ ਢਾਹ ਕੇ ਲੈ ਜਾਓ।
ਹਾਂ ਉਦੋਂ ਹੋਰ। ਇੱਕ ਦਾ ਤਾਂ ਕਰ ਲੈਂਦੇ ਪਤਾ ਅੋਥੇ ਮਾਸੀ ਨਾਲ ਉਹ ਕਾਲ ਕਰ ਰਹੇ ਸੀ ਵੀਡੀਓ ਕਾਲ। ਮਾਸੀ ਦੀ ਸ਼ਕਲ ਦੇਖੀ ਇਹ ਏਦਾਂ ਉੱਤਰੀ ਪਈ ਸੀ।
ਅੱਛਾ।
ਹਾਂ ਮਤਲਬ ਹੁੰਦੀ ਏ ਯਾਰ ਟੈਸ਼ਨ ਤਾਂ। ਸਭ ਦੇ ਵਿਆ ਹੋ ਗਏ, ਔਰ ਸਭਸੇ ਬੜੇ ਏ ਫਰਕ ਪੈਂਦਾ ਏ ਯਸ਼ੂ ਤੈਨੂੰ ਪਤਾ ਮੇਰੇ ਹਾਂਨ ਦਾ ਏ ਯਸ਼ੂ।
ਹਾਂ ਮੰਮੀ ਗੱਲ ਕਰਦੀ ਏ ਗੱਲਾਂ ਕਿ ਬਇ ਵੱਡੇ ਹੋ ਗਏ ਜ਼ਿਆਦਾ ਵੱਡੇ ਹੋ ਗਏ।
ਹਾਲੌ। ਆਏ ਸਰ। ਚੱਲ ਮੈਂ ਫੇਰ ਕਰਦੀ ਆ ਗੱਲ ਮੈਂ ਪਾਰਸਲ ਲੇਨ ਅਲੇ ਟੇਮ ਵੀ ਹੋ ਗਿਆ ਹਨਾ।
ਹਾਂ ਟਾਈਮ ਹੋ ਗਿਆ ਠੀਕ ਹੈ ਜੀ ਜਾਅੋ।
ਹ